ਹੈਲੋ-ਹੈਲੋ ਸਤ ਸ਼੍ਰੀ ਅਕਾਲ, ਸਤ ਸੀ੍ ਅਕਾਲ ਔਰ ਕੀ ਹਾਲ-ਚਾਲ ਲੇ ਤੁਹਾਡੇ, ਵਧਿਆ-ਵਧਿਆ, ਤੁਸੀਂ ਦੱਸੋ ਤੁਡੇ ਕੀ ਹਾਲ-ਚਾਲ ਬਹੁਤ ਵਧਿਆ, ਹੋਰ ਕੀ ਕਰਦੇ ਪਿ ਵੈਸੇ
ਬਸ ਸਫਾਈ ਵਗੈਰਾ
ਵਗੈਰਾ, ਮਮੀ ਕੋਲ ਨਹੀ ਹੁੰਦਾ ਤੂਹਾਨੂੰ ਪਤਾ ਹੀ ਹੈ ਬਾਈ ਦੇਖੋ ਸਬ ਭਾਈ, ਘਰ ਵਿੱਚ ਕਲੀਨਨੈਸ ਰੱਖਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਸਹੀ ਹੈ, ਬਿਲਕੁਲ ਜੀ ਹਰ ਚੀਜ਼ ਦੀ ਕਲੀਨੈਸ ਜ਼ਰਰੀ ਹੈ।
ਇਹਦੀ ਵੀ ਜ਼ਰੂਰੀ ਹੈ, ਬਾਹਰ ਦੀ ਵੀ ਜ਼ਰੂਰੀ ਹੈ, ਘਰ ਦੀ ਵੀ ਜ਼ਰੂਰੀ ਹੈ, ਖਾਣ-ਪੀਣ ਦੀ ਵੀ ਜ਼ਰੂਰੀ ਹੈ।
ਬਿਲਕੁਲ-ਬਿਲਕੁਲ। ਦੇਖੋ ਸਾਰੀ ਚੀਜ਼ਾਂ ਹੀ ਜ਼ਰੂਰੀ ਹੈ, ਆਪਾਂ ਸਫਾਈ ਸਾਫ਼- ਸਫ਼ਾਈ ਤੁਹਾਨੂੰ ਵੀ ਪਤਾ ਕਿੰਨੀ ਕੁ ਬਿਮਾਰੀਆਂ ਆਉਂਦੀਆਂ ਨੇ ਬੱਚੇ ਛੋਟੇ ਬੱਚੇ ਲਈ ਤਾਂ ਛੋਟੇ ਬੱਚੇ ਹੁੰਦੇ ਨੇ ਘਰ ਵਿੱਚ ਉਹਦੇ ਤੋਂ ਕਿੰਨੀ ਸਫਾਈ ਰੱਖਣੀ ਪੈਂਦੀ ਹੈ।
ਸਹੀ ਗੱਲ ਹੈ ਜੀ।
ਆਪਾਂ ਨਾ ਰੱਖਾਂਗੇ ਤਾਂ, ਉਹ ਬਿਮਾਰ ਵੀ ਹੋ ਜਾਣਗੇ, ਫਿਰ ਡਾਕਟਰ ਟਦੀ ਆਔ।
ਸਹੀ ਗੱਲ ਹੈ, ਬਿਲਕੁਲ ਜੀ ਬਿਲਕੁਲ, ਬੋਡੀ ਨੂੰ ਆਪਾਂ ਕਹਿੰਦੇ ਹ ਨਾ ਡੇਲੀ ਧੋਣਾ, ਆਪਣਾ ਨੂੰ ਨਹਾਣਾ ਚਾਹੀਦਾ। ਲੋਕਾਂ ਨੂੰ ਗਰਮੀਆਂ ਚ ਤਾਂ ਲੋਕ ਦੋ ਜਾਂ ਤਿੰਨ- ਤਿੰਨ ਵਾਰ ਵੀ ਨਹਾਉਂਦੇ ਨੇ ਇਹ ਨੀ ਹੈ ਕਿ ਉਹਦੇ ਤੇ ਡਰਟ ਲੱਗੀ ਹੁੰਦੀ ਹੈ, ਨਹੀਂ ਇਹ ਹੈ ਕਿ ਆਪਣੇ ਆਪ ਨੂੰ ਸਾਫ਼ ਰੱਖਣਾ ਆਪਾਂ ਕਿੱਦਾਂ ਸਾਫ਼ ਕਰਾਂਗੇ ਕੋਈ ਬਿਮਾਰੀ ਨਾ ਲੱਗ ਜਾਵੇ ਕਿਉਂਕਿ ਆਪਾਂ ਬਾਹਰ ਵੀ ਜਾਂਦੇ ਹਾਂ ਅਨਹਾਈਜੈਨਿਕ ਚੀਜ਼ਾਂ ਮਿਲਦੀਆਂ ਨੇ ਆਪਾਂ ਨੂੰ ਤੇ ਜਿਹਨਾਂ ਕਰਕੇ ਉਹਨਾਂ ਹੱਥ ਵੀ ਲੱਗਦੇ ਨੇ ਆਪਣੇ ਕਈ ਲੋਕ ਇਹੋ ਜਿਹੇ ਵੀ ਆਉਂਦੇ ਨੇ ਜਿਨਾਂ ਕਰਕੇ ਕਈ ਬਿਮਾਰੀਆਂ ਫੈਲ ਜਾਂਦੀਆਂ ਨੇ ਇਸ ਲਈ ਲੋਕ ਅੱਜ ਕੱਲ੍ਹ
ਉਹਦੇ ਨਾਲ ਪਤਾ ਕੀ ਹੁੰਦਾ ਹੈ ਦੇਖੋ ਆਪਾਂ ਸਾਫ਼ ਸਫ਼ਾਈ ਰੱਖਦੇ ਹਾਂ ਆਪਾਂ ਜਿਵੇਂ ਇੱਕ ਦਿਨ ਨਹੀਂ ਨਹਾਵਾਂਗੇ ਦੂਜੇ ਦਿਨ ਸਾਨੂੰ ਸਾਰਾ ਦਿਨ ਆਲਸ ਹੀ ਰਹਿੰਦਾ ਹੈ। ਆਪਾਂ ਨਹਾ ਲੈਂਦੇ ਹਾਂ ਕਈ ਵਾਰ ਹੁੰਦਾ ਆਪਾਂ ਫਰੈਸ਼ ਕਿੰਨੇ ਫਰੈਸ਼ ਹੋ ਜਾਂਦੇ ਆ ਉਹਦੇ ਨਾਲ ਕੀ ਸਭ ਕੁਛ ਵਧੀਆ ਵਧੀਆ ਲੱਗਦਾ ਸਾਨੂੰ ਵੀ
ਸਹੀ ਗੱਲ ਹੈ। ਕਿਉਂਕਿ ਅਗਰ ਉਹ ਸਾਫ਼ ਰਹੇਗਾ ਤੇ ਆਪਣਾ ਆਪ ਆਪਣੇ ਆਪ ਨੂੰ ਆਪਾਂ ਬਹੁਤ ਅੱਛਾ ਫੀਲ ਕਰਾਂਗੇ
ਬਿਮਾਰੀਆਂ ਤੋਂ ਵੀ ਦੂਰ ਰਵਾਂਗੇ ਤੁਹਾਨੂੰ ਪਤਾ ਹੀ ਪੂ ਜਾਂਦੇ ਆ ਆਪਾਂ ਪਾਣੀ ਸਾਫ਼ ਨਾ ਹੋਏ ਤਾਂ ਉਸ ਉਹਦੇ ਨਾਲ ਵੀ ਸਾਨੂੰ ਦੇਖੋ ਕਿੰਨੀਆਂ ਬਿਮਾਰੀਆਂ
ਸਹੀ ਗੱਲ ਹੈ। ਸਰੀਰ ਤੇ ਵੱਖਰੀ ਪੀਵਾਂਗੇ ਤਾਂ ਵੱਖਰੀ ਲੱਗੇਗੀ ਦੇਖੋ ਪਾਣੀ ਦੇ ਸਾਰੇ ਪਾਸੇ
ਕੰਮ ਆਉਂਦਾ ਤੁਹਾਨੂੰ ਪੱਤਾ ਹਾਂ ਸਹੀ ਗੱਲ ਹ ਗੱਲ ਹੈ ਜਿਆਦਾ ਵੀ ਰੱਖਣਾ ਤੋਂ ਆਪ ਦੇ ਬੱਚਿਆਂ ਦਾ ਵੀ ਚੀਜ਼ਾਂ ਦਾ ਧਿਆਨ ਰੱਖ ਕੇ ਲੇਡੀਜ ਨੂੰ ਬਹੁਤ ਖਾਸ
ਬਹੁਤ ਜਿਆਦਾ ਕਿਉਂਕਿ ਉਹਨੇ ਘਰ ਨੂੰ ਸਮਾਨ ਲੈਣਾ, ਕਿਚਨ ਚ ਵੀ ਜਾਣਾ ਹੈ, ਸਫ਼ਾਈ ਵੀ ਕਰਨੀ ਹੈ, ਕੱਪੜੇ ਵੀ ਧੋਣੇ ਹੈ, ਸਭ ਕੁਛ ਕਰਨਾ ਹਰ ਘਰ ਦਾ ਕੰਮ ਕਰਨਾ ਬਾਹਰ ਜਾ ਕੇ ਵੀ ਉਹਨਾਂ ਨੇ ਖ਼ਰੀਦ ਕੇ ਲਿਆਉਣਾ ਹੈ ਸਮਾਨ ਲੋਕੀ ਅੱਜ ਕੱਲ ਕੀ ਕਰਦੇ ਬਾਹਰੋਂ ਜਦ ਪਿੱਛੋਂ ਸਮਾਨ ਜਿਹੜਾ ਆ ਰਿਹਾ ਹਾਂਜੀ ਉਹ ਘਰੇ ਆ ਕੇ ਧੋ ਰਹੇ ਆ ਪਹਿਲਾਂ ਪਾਣ ਸਬਜ਼ੀ ਲੈ ਕੇ ਆ ਰਹੇ ਹਾਂ ਕੋਈ ਫਰੂਟ ਆ ਰਿਹਾ, ਕੁਛ ਕੁਛ ਵੀ ਆ ਰਿਹਾ ਘਰੇ ਸਭ ਤੋਂ ਪਹਿਲਾਂ ਆਪਾਂ ਹਾਂ ਜੋ ਪੈਕੇਟ ਚ ਬੰਦ ਹੁੰਦੀਆਂ ਨੇ ਉਹ ਤਾਂ ਆਪਾਂ ਨਹੀਂ ਸਕਦਾ ਉਹਦਾ ਆਪਾਂ ਸਿਰਫ ਏਟੇ ਟਾਈਮ ਜਦੋਂ ਬਣਾ ਰਹੇ ਆ ਉਦੋਂ ਹੀ ਧੋਵਾਂਗੇ
ਨਹੀਂ, ਉਹ ਤਾਂ ਹੈ ਦੇਖੋ ਕੋਵਿਡ ਟਾਈਮ ਚ ਕਿੰਨਾ ਜ਼ਿਆਦਾ ਹੋ ਗਿਆ ਸੀ। ਲੋਕੀ ਨੇ ਦੇਖੋ ਉਹ ਆਪਣੇ ਹਾਈਜੀਨਿਕ ਕਿੰਨਾ ਜ਼ਿਆਦਾ ਕਰਨ ਲੱਗ ਪਏ ਸੀ। ਬਸ ਬਾਹਰ ਜਾਣਾ ਹੈ ਤਾਂ ਸੈਨੇਟਾਈਜ਼ਰ ਨਾਲ ਲੈ ਕੇ ਜਾਣਾ ਮਾਸਕ ਲਾ ਕੇ ਜਾਣਾ ਹੁਣ ਫਿਰ ਲੋਕੀ ਜੇ ਇਹਦੇ ਲਈ ਉਹ ਗ ਪਹਿਲਾਂ ਸਿਰਫ ਕੋਵਿਡ ਪਹਿਲਾਂ ਤੇ ਹੋ ਗਏ ਸੀ ਅਵੇਅਰ ਹੋ ਗਏ ਸੀ ਤੇ ਕਿ ਨਹੀਂ ਇਹ ਸਾਡੇ ਲਈ ਜ਼ਰੂਰੀ ਹੈ।
ਬਹੁਤ ਜ਼ਰੂਰੀ ਹੈ, ਹੱਥ ਧੋ ਕੇ ਜਦੋਂ ਵੀ ਹੱਥ ਧੋਣੇ ਸਭ ਤੋਂ ਜ਼ਰੂਰੀ ਹੋ ਗਈ ਹੈ। ਹੱਥ ਤੋਂ ਕਿਉਂਕਿ ਹੱਥ ਨਾਲ ਹੀ ਸਾਰਾ ਕੰਮ ਕਰਨਾ ਆਪਾਂ ਮੇਨ ਚੀਜ਼ ਕੀ ਹੈ। ਹੱਥ
ਹੁਣ ਆਪਾਂ ਦੇਖੋ ਘਰ ਵਿੱਚ ਸਬਜ਼ੀ ਬਣਾਉਂਦੇ ਹਾਂ ਜਾਂ ਕੁਛ ਵੀ ਬਣਾਉਂਦੇ ਆ, ਆਪਾਂ ਕਿੰਨਾਕੁ ਸਾਫ਼ ਸਫ਼ਾਈ ਦਾ ਕਿੰਨਾ ਧਿਆਨ ਰੱਖਦੇ ਆ, ਕਿ ਕੀ ਫਟਾਫਟ ਕਿਚਨ ਸਾਫ਼ ਕੀਤੀ ਸਬਜ਼ੀਆਂ ਵੀ ਵੋਸ਼ ਕਰਕੇ ਯੂਜ ਕਰਦੇ ਨੇ ਹੁਣ ਬਾਹਰ ਜਾਂਦੇ ਹਾਂ ਸਾਨੂੰ ਕਿ ਪਤਾ ਕਿਹੜੀ ਸਬਜ਼ੀਆਂ ਉਹ ਵਾਸ਼ ਕਰਦੇ ਨੇ ਕਿਹੜਾ ਕਿੰਨਾ ਕੁ ਧਿਆਨ ਰੱਖਦੇ ਆ ਸਾਫ਼ ਸਫਾਈ ਦਾ ਕੁੱਛ ਸਾਨੂੰ ਪਤਾ ਥੋੜੀ ਆ ਆਪਾਂ ਖਾਣ ਵੀ ਜਾਂਦੇ ਹਾਂ, ਕਿੱਥੇ ਬਾਹਰ ਸਾਨੂੰ ਕੀ ਪਤਾ ਉਹ ਕਿਵੇਂ ਜਾ ਸਾ ਸਾਫ਼ ਸਫ਼ਾਈ ਕਰਦੇ ਵੀ ਹੈ ਕਿ ਨਹੀਂ ਕਰਦੇ? ਐਵੇਂ ਚੀਜ਼ਾਂ ਬਣਾ ਦਿੰਦੇ ੲਏ
ਸਹੀ ਗੱਲ ਹੈ, ਬਿਲਕੁਲ ਤੁਹਾਨੂੰ ਪਤਾ ਬਾਹਰ ਤਾਂ ਅੱਜ ਕੱਲ੍ਹ ਜਿਹੜੀ ਹਵਾ ਹੈ ਉਹ ਵੀ ਮਿਲਾਵਟੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਉਹਦੇ ਚ ਵੀ ਉਹ ਚੀਜ਼ ਨਹੀਂ ਰਹਿ ਗਈ ਠੀਕ ਹੈ, ਉਹਦੇ ਚ ਵੀ ਇਹ ਬਿਮਾਰੀਆਂ ਤੁਹਾਨੂੰ ਕਦੋਂ ਕੈਚ ਕਰ ਜਾਵੇ ਤੁਹਾਨੂੰ ਪਤਾ ਹੀ ਨਹੀਂ ਚੱਲਦੀ ਕਦੋਂ ਤੁਹਾਨੂੰ ਪਕੜ ਗਈਆਂ ਗਏ ਬੰਦਾ ਇਨਸਾਨ ਖਤਮ
ਉਹ ਉਹ ਤਾਂ ਚਲੋ ਇੱਕ ਨੈਚੁਰਲ ਚੀਜ਼ ਹੋ ਗਈ ਨਾ ਉਹਦੇ ਲਈ ਤਾਂ ਆਪਾਂ ਅਸੀਂ ਕੁਛ ਕਰ ਨੀ ਸਕਦੇ ਜਿਹੜੀ ਸਾਡੇ ਹੱਥ ਹੁੰਦੀ ਹੈ ਚੀਜ਼ਾਂ ਉਹ ਤਾਂ ਆਪਾਂ ਆਪਦਾ ਧਿਆਨ ਰੱਖ ਸਕਦੇ ਆ ਨਾ ਆਪਦੇ ਲਈ
ਬਿਲਕੁਲ ਜੀ ਬਿਲਕੁਲ ਦੇ
ਅਸੀਂ ਮਾਸ ਮੂਸ ਲਾ ਕੇ ਜਾਇਓ ਤੁਸੀਂ ਬਾਹਰ ਕਿੱਥੇ ਜਾਇਓ ਕਦੇ
ਹਾਂਜੀ ਸਹੀ ਗੱਲ ਹੈ ਆਪਾਂ ਆਪ ਨਾ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜਿਹੜੇ ਆਸ ਪਾਸ ਪੜੋਸੀ ਹੁੰਦੇ ਆ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਜੋ ਆਪਣੇ ਬਾਹਰ ਹੈ ਓਨ ਰੋਡ ਹੈ ਕੋਈ ਵੀ ਹੈ ਉਹਨਾਂ ਨੂੰ ਸਾਫ ਕਰਕੇ ਰੱਖੋ ਇੱਧਰ ਕੋਈ ਕੂੜਾ ਹੈ ਜਿਹੜਾ ਸਾਈਡ ਤੇ ਰੱਖੋ ਇੱਕ ਇੱਕ ਜਗ੍ਹਾ ਬਣਾ ਕੇ ਜਾਂ ਤ ਜਾਂ ਕੋਈ ਵੀ ਆਉਂਦਾ ਲੈਣ ਵਾਸਤੇ ਕੂੜੇ ਨੂੰ ਤਾਂ ਕੂੜਾ ਪਹਿਲਾਂ ਉਹ ਨੂੰ ਪਹੁੰਚਾ ਦੋ ਕਿਉਂਕਿ ਘਰੇ ਇਕੱਠਾ ਕਰਾਂਗੇ ਜਿੰਨਾ ਗੰਦ ਇਕੱਠਾ ਕਰਾਂਗੇ ਬਿਮਾਰੀਆਂ ਆਪਾਂ ਨੂੰ ਹੀ ਲੱਗਦੀਆਂ ਨੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਬਾਹਰ ਦੇ ਵੀ ਬਾਹਰ ਦੀ ਵੀ ਇਹੀ ਕਰ ਸਕਦੀ ਹੈ ਜਿੰਨਾ ਕਰ ਸਕੀਏ ਜੇ ਕਦੇ ਕੋਈ ਬਾਹਰ ਕੋਈ ਕੋਈ ਚੀਜ਼ ਕਰ ਰਿਹਾ ਕੋਈ ਆਪਣਾ ਕੋਈ ਵੰਡ ਰਿਹਾ ਕੋਈ ਚੀਜ਼ ਸੇਵਾ ਕਰ ਰਿਹਾ ਕੁਛ ਵੀ ਕਰ ਰਿਹਾ ਉਹ ਕੀ ਕਰਦੇ ਲੋਕ ਕੀ ਕਰਦੇ ਉੱਥੇ ਖਾ ਕੇ ਉੱਥੇ ਹੀ ਚਿੜ ਦਿੰਦੇ ਨੇ
ਉਹ ਤਾਂ ਦੇਖੋ ਸਾਫ਼ ਸਫ਼ਾਈ ਦਾ ਤਾਂ ਆਪਾਂ ਆਪ ਹੀ ਧਿਆਨ ਰੱਖਣਾ ਹੈ ਹੁਣ ਘਰ ਵਿੱਚ ਅਸੀਂ ਕੂੜਾ ਰੱਖਦੇ ਹਾਂ ਕਈ ਲੋਕੀ ਹੁੰਦੇ ਨੇ ਖੁੱਲ੍ਹੇ ਚ ਰੱਖਦੇ ਨੇ ਕਈ ਡਾਕੇ ਰੱਖਦੇ ਨੇ ਕਿ ਚੱਲ ਕੋਈ ਜਾਨਵਰ ਨਾ ਹੈਏ ਕੁਛ ਨਾ ਏ ਬਿਮਾਰੀਆਂ ਦਾ ਦੇਖੋ ਆਪ ਹੀ ਲੱਗਣੀ ਕਿਸੇ ਹੋਰ ਨੂੰ ਤ ਲੱਗਦੇ ਨੇ ਤਾਂ ਜਿੰਨਾ ਤੁਸੀਂ ਸਾਫ਼ ਸਫ਼ਾਈ ਦਾ ਧਿਆਨ ਰੱਖੋਗੇ ਅੱਛੇ ਤਰੀਕੇ ਨਾਲ ਰਹੋ ਸਾਫ਼ ਤਰੀਕੇ ਨਾਲ ਰਹੋਗੇ ਉਹ ਤੁਹਾਡੇ ਲਈ ਹੀ ਹੈ ਵਧੀਆ
ਬਿਲਕੁਲ ਸਹੀ ਗੱਲ ਹੈ ਬੱਚਿਆਂ ਨੂੰ ਵੀ ਆਪਣ ਨੂੰ ਇਹੀ ਕਰਨਾ ਚਾਹੀਦਾ ਹੈ ਤੇ ਸਿਖਾਉਣਾ ਵੀ ਆਪਾਂ ਨੂੰ ਚਾਹੀਦਾ ਹੈ ਕਿ ਹਾਂ ਬਾਈ ਕਿਉਂਕਿ ਅੱਜ ਕੱਲ੍ਹ ਦੇਖੋ ਬੱਚੇ ਤਾਂ ਤੁਸੀਂ ਮੇਲ ਨੀ ਘੱਟਦੇ ਸਭ ਤੋਂ ਵੱਡੀ ਗੱਲ ਨੇੇਲ ਨ ਕੱਟਦੇ ਚਡੀੀਆਂ ਚ ਡਸਟ ਇਨੀ ਪੈਦਾ ਹੋ ਜਾਂਦੀ ਹੈ ਜਾਮਸ ਆਉਂਦੇ ਨੇ ਤੇ ਉਹ ਉਹ ਇਹਨਾਂ ਨੇ ਮੂੰਹ ਚ ਪਾ ਲੈਣੇ ਹੈ ਤੇ ਉਹ ਜਮ ਸੰਦਰ ਚਲੇ ਗਏ ਤੇ ਬਿਮਾਰੀਆਂ ਹੋ ਗਈ ਸ਼ੁਰੂ
ਉਹ ਤਾਂ ਫਿਰ ਹੈ ਹੀ
ਵੀ ਬਿਮਾਰੀ ਪੁੱਛ ਕੇ ਨਹੀਂ ਆਉਂਦੀ ਉਹ ਤੁਸੀਂ ਆਪ ਬਣਾਉਂਦੇ ਹੋ ਖੁਦ ਕਹਿੰਦੇ ਆ
ਨਹੀਂ ਉਹ ਤਾਂ ਹੁੰਦਾ ਹੀ ਹੈ ਦੇਖੋ ਯਾਰ ਆਪਾਂ ਸਾਫ਼ ਸਫ਼ਾਈ ਦਾ ਧਿਆਨ ਨੀ ਰੱਖਾਂਗੇ ਤਾਂ ਬਿਮਾਰ ਵੀ ਆਪਾਂ ਹੀ ਹੋਣਾ ਹੋਰ ਕਿਸੇ ਨੇ ਤਾਂ ਹੋਣਾ ਨੀ ਸਾਡੇ ਬਦਲੇ ਫਿਰ ਆਪਾਂ ਕਵਾਂਗੇ ਆਪਾਂ ਮਾਰ ਰੋ ਗਆਂ
ਸਹੀ ਗੱਲ ਹੈ ਬਿਲਕੁਲ ਜੀ ਧਿਆਨ ਤਾਂ ਖੁਦ ਹੀ ਕਹਿੰਦਾ ਕੋਈ ਹੋਰ ਨੀ ਆਪ ਅਪਨਾ ਕਰ ਸਕਦਾ ਇਸ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੀ,
ਉਹ ਤਾਂ ਹੈ ਹੀ ਅੱਜ ਕੱਲ ਤਾਂ ਦੇਖੋ ਸਾਰੀ ਚੀਜ਼ਾਂ ਦੀ ਕੱਪੜੇ ਆਪਾਂ ਪਾਦੇ ਆਾਂ ਬਾਹਰ ਜਾ ਕੇ ਉਹ ਦੁਬਾਰਾ ਪਾਉਂਨੇ ਆ ਬਸ ਜਮਸਤਾ ਦੇ ਫੁੱਲ ਲੱਗੇ ਹੀ ਹੁੰਦੇ
ਬਿਲਕੁਲ ਆਪਾਂ ਜਦੋਂ ਮਸ਼ੀਨ ਚ ਕੱਪੜੇ ਵੀ ਧੋਂਦੇ ਹਾਂ ਤੁਹਾਨੂੰ ਪਤਾ ਕਿ ਆਪਾਂ ਡਿਟੋਲ ਪਾ ਦਦੇ ਆਾਂ। ਆਪਾਂ ਕਹਿੰਦੇ ਹਾਂ ਕਿ ਜੋ ਵੀ ਇਹਦੇ ਜਰਮ੍ਸ ਲੱਗੇ ਨੇ ਸਾਰੇ ਕਲੀਨ ਹੋ ਜਾਣ ਉਹ ਜ਼ਿਆਦਾ ਵਧੀਆ ਨੇ ਸਾਫ਼ ਸੁਥਰੇ ਹੋਣ ਤਾਂ ਜ਼ਿਆਦਾ ਵਧੀਆ ਲੱਗਦੇ ਆਪਾਂ ਨੂੰ
ਵੱਲੋਂ ਤਾਂ ਕੋਸ਼ਿਸ਼ ਦੇਖੋ ਪੂਰੀ ਕਰਦੇ ਆ ਕਿ ਸਾਰਾ ਜਿਹੜਾ ਵੀ ਆਪਾਂ ਕੰਮ ਕਰਦੇ ਆਂ ਘਰ ਵਿੱਚ ਅ। ਆਪਾ ਅਪ ਦੇ ਆਪਾਂ ਅਪਣੇ ਵਾਲੇ ਤੇ ਕੋਮਿਮ਼ ਕਰੀਏ ਜਾਂ ਬਹਾਲ ਜਾਈਏ ਸਾਫ ਸਫਾਈ ਨਾਲ ਰੱਖੀਏ ਹਾਈਜੀਨਿਕ ਨਾਲ ਪਸਾਰਾ ਸਾਫ ਸੁਥਰਾ ਰੱਖੀਏ ਹਾਈਜੀਨਿਕ ਹੋ ਸਾਡੀ ਹੈਲਥ
ਬਿਲਕੁਲ-ਬਿਲਕੁਲ ਇਹ ਲਈ ਜਿੱਥੇ ਵੀ ਕੋਈ ਵੀ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿਵੇਂ ਕੋਈ ਵੀ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਕੁਛ ਵੀ ਕਰ ਰਹੇ ਹੋ ਉਹਨਾਂ ਵਾਸਤੇ ਇੱਕ ਗਾਰਬੇਜ ਲਗਾ ਦੋ ਜਿੰਹਦੇ ਚ ਤੁਸੀਂ ਇੱਕ ਇੱਕ ਜਗ੍ਹਾ ਤੇ ਕੂੜਾ ਰੱਖ ਦੋ ਇਕੱਠਾ ਕਰਕੇ ਲੋਕੀ ਸੜਕਾਂ ਤੇ ਨਾ ਫੇਕਣ ਜਿੰਨਾ ਹੋ ਸਕੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਚ ਭਾਗੀਦਾਰੀ ਹੋਂਦੀ ਹੈ
ਨਹੀਂ ਉਹ ਤਾਂ ਹੈ ਹੀ ਦੇਖੋ ਜਿੰਨਾ ਆਪਾਂ ਆਪਦਾ ਵੀ ਆਪਦੇ ਸਮਾਜ ਲਈ ਵੀ ਕਰ ਸਕਦੇ ਹਾਂ ਆਪਦੇ ਦੇਸ਼ ਲਈ ਕਰਨਾ ਆਪਾਂ ਕਿਸੇ ਹੋਰ ਲਈ ਥੋੜੀ ਕਰਨਾ ਗੌਰਮੈਂਟ ਤਾਂ ਦੇਖੋ ਤੁਹਾਡੇ ਵੱਲੋਂ ਕਿੰਨੇ ਕੁ ਉਹ-ਉਹ ਵੀ ਲਾਉਂਦੀ ਰਹਿੰਦੀ ਹੈ ਆ ਸਾਫ਼ ਸਫ਼ਾਈ ਲਈ ਕਿ ਕੈਂਪ ਵਗੈਰਾ ਵੀ ਲੱਗਦੇ ਰਹਿੰਦੇ ਨੇ ਪਰ ਆਪਾਂ ਲੋਕੀ ਵੀ ਉਹਦੇ ਵਿੱਚ ਹਿੱਸਾ ਲਈ ਲਵਾਂਗੇ ਤਾਂ ਹੀ ਕਰ ਪਾਵਾਂਗੇ, ਇਹ ਗੌਰਮੈਂਟ ਦੇ ਕਹਿਣ ਨਾਲ ਥੋੜ੍ਹੀ ਹੁੰਦਾ
ਸਹੀ ਗੱਲ ਹੈ ਅੱਜ
ਹੋਈ ਹੋਈ ਜਾਊਗਾ ਹੁਣ ਅਸੀ ਬਾਹਰ ਜਾਨੇ ਹਾਂ ਕਈ ਵਾਰ ਹੁੰਦੇ ਕਈ ਲੋਕੀ ਤੁਸੀਂ ਵੇਖਦੇ ਹੋ ਕੀ ਕਰਦੇ ਨੇ ਡਸਟਬਿਨ ਨਾਲ ਹੋਏਗਾ ਤਾਂ ਵੀ ਦਸਵੀ
ਕਈ ਨਹੀਂ ਪਾਉਂਦੇ ਹਾਂ ਨਹੀਂ ਪਾਉਂਦੇ ਬਿਲਕੁਲ, ਐਵੇਂ ਸਿੱਟ ਦਿੰਦੇ ਨੇ ਪਰ ਕਹਿੰਦੇ ਜੇ ਕੋਈ ਸਾਹਮਣੇ ਵਾਲਾ ਸਮਝਦਾਰ ਹੋਏ ਨਾ ਉਹਨੂੰ ਟੋਕ ਦਿੰਦਾ ਇਥੋਂ ਚੁੱਕੋ ਕਿ ਉਹਦੇ ਵਿੱਚ
ਹਾਂ ਉਹੀ ਤਾਂ ਕਹਿ ਰੀ ਆ ਹੁਣ ਗੌਰਮੈਂਟ ਨੇ ਤਾਂ ਡਸਟਬਿਨ ਲਾਏ ਹੋਏ ਨੇ ਆਪਾਂ ਆਪ ਹੀ ਨਾ ਸੁੱਟਣਗੇ ਤਾਂ ਗੌਰਮੈਂਟ ਉਹਦੇ ਚ ਕੀ ਕਰੇਗੀ ਉਹ ਤਾਂ ਲੋਕਾਂ ਨੂੰ ਵੀ ਐਵੇ ਇਹਦੇ ਲਈ ਅਵੇਅਰ ਹੋਣਾ ਪੈਣਾ ਨਾ ਕੀ ਤੁਸੀਂ ਡਸਟਬਿਨ ਚ ਚੀਜ਼ ਪਾਓ
ਮੈਂ ਅੱਜ-ਕੱਲ ਵਿਆਹ ਸ਼ਾਦੀਆਂ ਚ ਵੀ ਐਵੇਂ ਦੇਖ ਰਹੀ ਹਾਂ, ਉਹ ਵੀ ਏਦਾਂ ਹੀ ਕਰਦੇ ਨੇ ਲੋਕ
ਪਰ ਗ਼ਲਤ ਗੱਲ ਹੈ ਲੋਕਾਂ ਦੀ ਇਸ ਚੀਜ਼ ਲਈ ਤਾਂ
ਉਹ ਚੀਜ਼ ਉਹਨਾਂ ਦੇ ਬੈਡ ਇਫੈਕਟ ਹੀ ਹੋ ਰਹੇ ਹੈ। ਬੁਰੇ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਕਿਹਨਾਂ ਤੇ ਹੋ ਰਹੀਆਂ ਨੇ ਆਪਣੇ ਤੇ ਹੋ ਰਹੀਆਂ ਨੇ ਜੇ ਆਪਾਂ ਸਾਫ਼ ਸੁਥਰਾ ਨਹੀਂ ਦੇਵਾਂਗੇ ਆਪ ਆਪ ਵੀ ਉਹ ਖਾਣਾ ਹੈ, ਤੇ ਦੂਸਰਿਆਂ ਨੂੰ ਉਹ ਖਿਲਾ ਰਹੇ ਆ ਆਪਾਂ ਤਾਂਹੀ ਕਹਿੰਦੇ ਕਿ ਬਾਅਦ, ਬਾਹਰ ਦੇ ਲੋਕ ਤੁਹਾਨੂੰ ਇਹੀ ਸਮਝਾਓ ਦੋ ਪੈਸੇ ਘੱਟ ਕਮਾ ਲੋ ਪਰ ਚੀਜ਼ ਸਾਫ਼ ਸੁਥਰੀ ਦਉ, ਸਾਹਮਣੇ ਵਾਲਾ ਤੁਹਾਡੇ ਕੋਲ ਦੁਬਾਰਾ ਫਿਰ ਆਵੇ
ਕਿੰਨਾ ਜ਼ਿਆਦਾ ਉਹ ਹੋ ਗਿਆ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਸਕੂਲ ਚ ਸਟਾਰਟਿੰਗ ਚ ਸਿਖਾਇਆ ਜਾਂਦਾ ਤੁਸੀਂ ਰੋਟੀ ਖਾ ਰਹੇ ਹੋ, ਹੈਂਡਵੋਵਾਸ਼ - ਕੁਛ ਕਰ ਕੇ ਖਾਓ ਨੈਪਕਿਨ ਲੈ ਕੇ ਆਓ ਬੱਚੇ ਵੀ ਸਿੱਖਦੇ ਨੇ ਧੀਰੇ ਧੀਰੇ ਜਿਵੇਂ ਜਿਵੇਂ ਛੋਟਾ ਹੁੰਦਾ ਛੋਟੇ ਹੁੰਦੇ ਹੀ ਸਕੂਲ ਚ ਵੀ ਸਿਖਾਉਂਦੇ ਹਾਂ ਆਪਾਂ ਘਰ ਵਿੱਚ ਵੀ ਦੱਸਦੇ ਹਾਂ ਕਿ ਬੇਟਾ ਹੈਂਡ ਵਾਸ਼ ਕਰੋ ਵਾਸ਼ਰੂਮ ਗਏ ਔ ਆਪਾਂ ਧਿਆਨ ਰੱਖਦੇ ਹਾਂ ਆਪਦੇ ਆਪ ਹੀ ਉਹ ਤਾਂ ਬੱਚਿਆਂ ਨੂੰ ਧਿਆਨ ਰੱਖਣਾ ਦੇਖ ਆਪਦਾ ਵੀ ਸਾਡਾ ਵੀ ਫਰਜ਼ ਹੈ ਵੱਡਿਆਂ ਦਾ ਵੀ
ਬਿਲਕੁਲ-ਬਿਲਕੁਲ, ਘਰ ਦੇ ਨਾਲ-ਨਾਲ ਆਪਣੇ ਸਰੀਰ ਦੇ, ਹਰ ਪਾਠ ਨੂੰ ਵੀ ਸਾਫ਼ ਰੱਖ ਣਾ ਚਾਹੀਦਾ ਹੈ ਅੱਜ, ਕੱਲ ਦੰਦਾਂ ਦੀ ਬਿਮਾਰੀਆਂ ਵੀ ਇੰਨੀਆਂ ਹੋਰ, ਨੇ ਨਾ ਕਿ ਬਹੁਤ ਜਲਦੀ ਕੀੜੇ ਲੱਗ ਰਹੇ ਨੇ, ਬਾਹਰ ਦੀ ਚੀਜ਼ਾਂ ਖਾ ਕੇ, ਬੱਚਿਆਂ ਨੂੰ ਦੰਦਾਂ ਚ ਖੇੜੇ ਬਸ ਦੰਦਾਂ ਦੀ ਵੀ ਸਫ਼ਾਈ ਦੀ ਬਹੁਤ ਜ਼ਰੂਰਤ ਹੈ ਜਿਵੇਂ ਆਪਣੇ ਬੋਡੀ ਨੂੰ ਆਪਣੀ ਜਿਹੜੀ ਜ਼ਰੂਰਤ ਹੈ, ਬੋਡੀ ਨੂੰ ਆਪਾਂ ਨਹਾ ਧੋ ਕੇ ਆਪਾਂ ਸਾਫ਼ ਰੱਖਦੇ ਹਾਂ ਹੱਥਾਂ ਨੂੰ ਵੀ ਆਪਾਂ
ਸਾਰੀ ਚੀਜ਼ਾਂ ਹੀ ਜ਼ਰੂਰੀ ਹੈ, ਦੇਖੋ ਸਾਫ਼ ਸਫ਼ਾਈ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ, ਸਾਡੀ ਹੈਲਥ ਲਈ ਸਭ ਤੋਂ ਵੱਡੀ ਹੈਲਥ ਹੁੰਦੀ ਹੈ, ਸਾਡੇ ਲਈ
ਬਹੁਤ ਜ਼ਰੂਰੀ ਹੈ।
ਚਲੋ ਵਧੀਆ ਲੱਗਿਆ। ਸਾਡੇ ਨਾਲ ਗੱਲ
ਮੈਨੂੰ ਵੀ ਤਾਨੂੰ ਜੀ ਸਤਿ ਸ੍ਰੀ ਅਕਾਲ ਜੀ,